ਹੈਲੋ ਸਤਿ ਸ੍ਰੀ ਅਕਾਲ, ਕਿਵੇਂ ਉਹ ਔ?
ਵਧੀਆ ਜੀ ਤੁਸੀਂ ਦੱਸੋ।
ਮੈਂ ਵੀ ਵਧੀਆ ਕਰੇ ਸਭ ਠੀਕ ਨੇ?
ਸਭ ਵਧੀਆ ਤੁਸੀਂ ਦੱਸੋ ਤੁਹਾਡੇ ਕਿੱਦਾਂ ਸਾਰੇ।
ਹਾਂਜੀ, ਸਭ ਵਧੀਆ ਨੇ ਹੋਰ ਕੀ ਕਰ ਰਹੇ ਹੋ।
ਬਸ ਫ੍ਰਰੀ ਬੈਠੇ ਸੀਗੇ, ਬਸ ਹੁਨਣ ਘੁੰਮਣ ਜਾਣਾ ਥੋੜੇ ਟਾਈਮ ਤੱਕ ਥੋੜਾ ਜਿਹਾ ਫਰੈਸ਼ ਹਵਾ ਲੈਕੇ ਆਵਾਂਗੇ। ਬਾਹਰਲਾ ਮਾਹੌਲ ਦੇਖ ਕੇ ਆਵਾਂਗੇ ਕਿੱਦਾਂ ਦਾ। ਚੱਲ ਰਿਹਾ।
ਹਾਂਜੀ ਤੇ ਸੁਣਨ ਨੂੰ ਆਇਆ ਕੱਲ੍ਹ ਤਾਂ ਬਹੁਤ ਖ਼ਰਾਬ ਮੌਸਮ ਹੋ ਗਿਆ ਸੀਗਾ।
ਹਾਂਜੀ ਹਾਂ, ਉਹ ਤਾਂ ਇਏਦਾਂ ਦਾ ਹੀ ਹੁੰਦਾ ਪਿਆ ਮੌਸਮ ਤਾਂ ਨੇਰ੍ਹੀ ਚੱਲ ਰਹੀ ਐ, ਪਰ ਨਾ ਗਰਮ ਹਵਾ ਚੱਲ ਰਹੀ ਐ ਤੇ ਮੀਹਾਂ ਦਾ ਮੌਸਮ ਹੋਇਆ ਹੋਇਆ ਪਰ ਮੀਂਹ ਆ ਨਹੀਂ ਰਿਹਾ ਹੈਗਾ।
ਹਾਂ ਉਹੀ ਗੱਲ ਆ ਪਤਾ ਐ, ਐਵੇਂ ਮੀਂਹ ਦਾ ਮੌਸਮ ਹੋ ਜਾਂਦਾ ਤੇ ਮੀਂਹ ਨਹੀਂ ਆਂਦੀ, ਤਾਂ ਹੋਰ ਹੁਮਸ ਜਿਹੀ ਹੁਮਸ ਜਿਹੀ ਲੱਗਦੀ ਐ।
ਹਾਂਜੀ, ਹਾਂ ਮਤਲਬ ਜੇ ਨਾ ਇੱਕ ਵਾਰ ਮੀਂਹ ਆ ਗਿਆ ਫਿਰ ਦੇਖੋ ਪਤਾ ਸਰੀਰ ਨਾਂ ਇਏਦਾਂ ਹੋ ਜਾਣਾ ਵੀ ਪਤਾ ਨੀ ਹਾਏ ਬਾਰ ਵਾਰ ਨਹਾਈ ਜਾਓ ਏਡਾ ਗੰਦਾ ਜਾ ਹੋ ਚਿਪਚੀਪਜਿਆ ਹਾਂ ਉਹ ਮਤਲਬ ਐਡੀ ਤੇ ਗੰਦੀ ਗਰਮੀ ਨ ਲੱਗਦੀ ਜਿੰਨਾ ਮੀਂਹ ਤੋਂ ਬਾਅਦ ਆਪਾਂ ਨੂੰ ਲੱਗਣ ਲਗ ਜਾਂਦਾ ਐ।
ਹਾਂ, ਜਾਂ ਤੇ ਫਿਰ ਠੰਡੀ ਹਵਾ ਨਾਲ-ਨਾਲ ਚੱਲਦੀ ਰਹੇ ਤਾਂ ਤਾਂ ਚਲੋ ਕੋਈ ਗੱਲ ਨਈਂ। ਲੇ ਲੇਕਿਨ ਫਿਰ ਉਹਦੇ ਬਾਅਦ ਜਿਹੜੀ ਗਰਮੀ ਪੈਂਦੀ ਐਨਾਂ ਉਹ ਅਲੱਗ ਹੀ ਇੱਕਦਮ ਪੂਰੀ ਚਿਪ ਚਿਪ ਕਰਦੀ।
ਸਹੀ ਗੱਲ ਐ, ਬਸ ਐਵੇਂ ਕਿ ਹਾਂ ਜਿਹੜਾ ਉਹ ਮੌਸਮ ਹੁੰਦਾ ਨਾਂ ਮਤਲਬ ਏਦਾਂ ਦਾ ਮੌਸਮ ਹੋਵੇ ਉੱਪਰ ਉਹ ਗਾਣੇ ਲੱਗੇ ਹੋਣਾ ਇੰਨਾ ਵਧੀਆ ਲੱਗਦਾ ਨਾ ਮਤਲਬ ਪਰਸੋਂ ਸਾਡੇ ਮੌਸਮ ਹੋ ਰਿਹਾ ਸੀ ਰਾਤ ਨੂੰ ਇੰਨਾਂ ਠੰਡਾ ਮੌਸਮ ਆਇਆ ਹਨੇਰੀ ਫੁੱਲ ਚੱਲ ਰਹੀ ਤੇ ਨਾਂ ਤੋਂ ਨਾ ਅਸੀਂ ਫੋਨ ਚਲਾ ਰਹੇ ਤੇ ਫੋਨਾਂ ਦੇ ਵਿੱਚ ਨਾ ਐਡੇ ਘੈਂਡ ਘੈਂਡ ਸੌਂਗਸ ਆਣ ਮੈਂ ਕਿਆ ਫੋਨ ਨੂੰ ਵੀ ਪਤਾ ਕਿ ਹਾਂ ਕਿ ਕੇਹੋ ਜਿਹਾ ਵੈਦਰ ਹੋ ਰਿਹਾ ਐ ਕਿਹੇ ਜਿ ਇਹਨਾਂ ਨੂੰ ਵੀਡੀਓ ਖਾਣੀਆਂ ਨੇ ਮੈਂ ਕਿਆ ਕੱਲੀ-ਕੱਲੀ ਚੀਜ਼ਾਂ ਉੱਦਾਂ ਖਾਂ ਤੇ ਨਾਂ ਦੇ ਮੇਰਾ ਨਾ ਦਿਲ ਨਾ ਕਰੇ ਮੈਂ ਫੋਨ ਬੰਦ ਕਰਦਾ ਮੰਮੀ ਕਹੀ ਜਾਵੇ ਵੀ ਮਨ ਤਾਂ ਇੰਨ ਟਾਈਮ ਟਾਈਮ ਬੰਦ ਕਰਦ ਬੰਦ ਕਰਦੋ ਮੈਂ ਤਾਂ ਵੀ ਨਾ ਬੰਦ ਕਰਾਂ ਮੈਂ ਨਾਮ ਮੈਨੂੰ ਸੁਣਨ ਤੋਂ ਕਿਉਂਕਿ ਇੰਨਾ ਵਧੀਆ ਲੱਗ ਰਿਹਾ ਸੀਗਾ ਨਾ ਇੰਨਾ ਵਧੀਆ।
ਹਾਂਜੀ, ਐਸਾ ਹੁੰਦਾ ਐ ਵਾਲਾ ਮੌਸਮ ਤੇ ਮੇਰਾ ਮੇਰਾ ਵੀ ਬਹੁਤ ਫੇਵਰੇਟ ਐ।
ਸਹੀ ਗੱਲ ਐ। ਤੁੂੰਸੀ ਦੱਸੋ?
ਹਾਂਜੀ ਉਹੀ ਐ, ਗਰਮੀਆਂ ਤਾਂ ਬਹੁਤ ਗਰਮੀ ਲੱਗਦੀ ਐ, ਲੇਕਿਨ ਫਿਰ ਉਹਦੇ ਬਾਅਦ ਇਹ ਕਿ ਜੁਲਾਈ ਅਗਸਤ ਵਾਲਾ ਮੈਨੂੰ ਬੜਾ ਚੰਗਾ ਲੱਗਦਾ ਕਿ ਬਾਰਿਸ਼ਾਂ ਵਗੈਰਾ ਹੁੰਦੀਆਂ ਨੇ ਤਾਂ ਅੱਛਾ ਲੱਗਦਾ ਐ।
ਸਹੀ ਗੱਲ ਐ, ਮੈਂ ਨਾ ਮਤਲਬ ਜਦੋਂ ਹੋਸਟਲ ਚ ਰਹਿੰਦੀ ਸੀਗੀ ਤੇ ਉੱਥੇ ਨਾ ਮਤਲਬ ਏਦਾਂ ਸੀ ਫਰੈਂਡ ਸਰਕਲ ਹੁੰਦਾ ਸੀਗਾ ਹੋਸਟਲ ਚ ਤੁਹਾਨੂੰ ਪਤਾ ਹੀ ਹੈ ਨਾ ਫਰੈਂਡ ਬਣ ਈਂ ਜਾਂਦੇ ਆ ਕਿੰਨੇ ਤੇ ਨਾਂ ਮਤਲਬ ਨਾ ਏਦ ਦਾਂ ਦਾ ਮੌਸਮ ਹੋਣਾ ਇੱਕ ਤਾਂ ਨਾ ਸਾਡੇ ਹੋਸਟਲ ਦੇ ਚਾਰੋਂ ਪਾਸੇ ਦਰਖਤ ਹੀ ਦਰਖਤ ਸੀਗੇ। ਤੇ ਨਾਂ ਇੰਨਾ ਠੰਡਾ ਕਿਉਂਕਿ ਫੋਨ ਸਾਡੇ ਕੋਲ ਹੁੰਦਾ ਨੀਂ ਸੀਗਾ, ਤੇ ਨਾਂ ਸਾਡੀ ਇੱਕ ਫਰੈਂਡ ਹੁੰਦੀ ਸੀਗੀ ਇੰਨਾ ਵਧੀਆ ਗਾਂਦੀ ਹੁੰਦੀ ਸੀ ਨਾਂ ਜਦੋਂ ਵੀ ਮੌਸਮ ਨੇ ਏਨਾਂ ਵਧੀਆ ਹੋਣਾ, ਅਸੀਂ ਉਹਨੂੰ ਬੁਲਾ ਲੈਣਾ ਸੌਂਗ ਗਾਈਂ ਯਾਰ ਮੀਂਹ ਪੈਣਾ ਮੀਂਹ ਪਤਾ ਯਾਰ ਹੋਸਟਲ ਲਾਈਫ ਵੀ ਦੀ ਹਨਾਂ।
ਹੋਸਟਲ ਲਾਈਫ ਸਹੀ ਗੱਲ ਐ ਪ ਤੇ ਇੱਕ ਚੀਜ਼ ਐਹ ਹੁੰਦੀ ਹੈ ਕਿ ਚਲੋ ਫੋਨ ਨੀ ਹੈ ਤੁਹਾਡੇ ਕੋ ਕੋਈ ਪਰ ਐਹ ਚੀਜ਼ ਜ਼ਰੂਰ ਹੁੰਦੀ ਹੈ ਕਿ ਦੋਸਤਾਂ ਨਾਲ ਤੁਸੀਂ ਪੂਰੀ ਲਾਈਫ ਇੰਜੋਏ ਕਰਦੇ ਹੋ ਵਧੀਆ ਤਰੀ ਕੇ ਨਾਲ ਹੁਣ ਭਾਵੇਂ ਤੁਸੀਂ ਹੋਸ ਚ ਚੌਤਾ ਕੈਂਪ ਫਾਇਰ ਹੀ ਕਰ ਲੋ ਸਰਦੀਆਂ ਚ ਜਾਂ ਫਿਰ ਅਗਰ ਬਾਰਿਸ਼ ਦਾ ਮੌਸਮ ਹੈ ਤਾਂ ਨਾਲ ਗਾਣੇ ਗਾ ਲੋ ਗੇਮਸ ਖੇਲ ਲੋ
ਹਾਂਜੀ ਹਾਂ ਸਹੀ ਉਓਹੀ ਤਾਂ ਗੱਲ ਹੈ ਨਾਤ ਜਿੱਦਾਂ ਦੇਖੋ ਹੋਸਟਲ ਚ ਨਾ ਆਪਾਂ ਨੂੰ ਨਾ ਆਪਣੀ ਨਾ ਫੈਮਲੀ ਦੀ ਨਾ ਕਮੀ ਬਿਲਕੁਲ ਮਹਿਸੂਸ ਨਹੀਂ ਹੁੰਦੀ ਹੈਗੀ ਬਿਕੋਜ ਆਪਾਂ ਹੋਸਟਲ ਵਾਲੇ ਫਰੈਂਡਸ ਨਾਲ ਨਾ ਚੌਵੀ ਘੰਟੇ ਉਹਨਾਂ ਦੇ ਨਾਲ ਰਹਿਣਾ ਉਹਨਾਂ ਨਾਲ ਖਾਣਾ ਪੀਣਾ
ਹਾਂਜੀ
ਆਪਾਂ ਉਹ ਸਾਰਾ ਕੰਮ ਕਰਦੇ ਹੁੰਦੇ ਸੀ ਇੱਕ ਹਿਸਾਬ ਨਾਲ ਨਾ ਆਪਣੀ ਫੈਮਲੀ ਬਣ ਜਾਂਦੀ ਹੈ
ਸਹੀ ਗੱਲ ਹੈ ਬਸ ਇਹੀਓ ਹੁੰਦਾ ਉਹ ਫੈਮਿਲੀ ਵਾਲਾ ਕੰਫਰਟ ਵੀ ਮਿਲ ਜਾਂਦਾ ਉਹਨਾਂ ਤੋਂ ਬਸ ਪਰ ਐਹ ਕਿ ਫੈਮਿਲੀ ਵਾਲੇ ਨਾਂ ਨਹੀਂ ਸਮਝ ਪਾਉਂਦੇ ਪਰ ਫਰੈਂਡਸ ਲੋਕ ਥੋੜ੍ਹਾ ਸਮਝਦੇ ਵੀ ਨੇ ਥੋੜਾ ਸਹਾਰਾ ਵੀ ਦੇ ਦਿੰਦੇ ਨੇ ਪਰ ਐਸਾ ਨਹੀਂ ਕਿ ਸਾਨੂੰ ਫੈਮਿਲੀ ਵੱਲ ਪਿਆਰ ਨਹੀਂ ਕਰਦੇ ਪਰ ਉਹਨਾਂ ਦਾ ਸੋਚਣ ਦਾ ਨਜ਼ਰੀਆ ਥੋੜ੍ਹਾ ਵੱਖਰਾ ਹੈ ਸ ਫਰੈਂਡਸ ਵਗੈਰਾ ਦਾ ਥੋੜ੍ਹਾ ਵੱਖਰਾ ਹੁੰਦਾ ਹੈ
ਆਪਣੀ ਨਾ ਲਾਈਫ ਚ ਇੱਕ ਨਾ ਬੈਸਟ ਫਰੈਂਡ ਹੋਣਾ ਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਹੁਣ ਜਿਹੜੀਆਂ ਗੱਲਾਂ ਾਂ ਆਪਣੀ ਫੈਮਿਲੀ ਨਾਲ ਨਾ ਸ਼ੇਅਰ ਕਰ ਸਕ ਹੋ ਆਪਾਂ ਆਪਣੇ ਬੈਸਟ ਫਰੈਂਡ ਨਾਲ ਸ਼ੇਅਰ ਕਰਾਂਗੇ ਕਿਉਂਕਿ ਕਈ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਜੇ ਆਪਾਂ ਘਰ ਦੇ ਨਾਲ ਨਹੀਂ ਸ਼ੇਅਰ ਕਰ ਸਕਦੇ ਨਹੀਂ ਸਮਝ ਸਕਦੇ ਹੈਗੇ ਜੋ ਆਪਣਾ ਫਰੈਂਡ ਸਮਝ ਸਕ ਦਾ ਹਨਾ ਤੇ ਮਤਲਬ ਉੱਥੇ ਐਦਾਂ ਹੀ ਮੇਰੀ ਬੈਸਟ ਫਰੈਂਡ ਹੀ ਇੱਕ ਤੇ ਉਹਦੇ ਨਾਲ ਨਾ ਹੁਣ ਮੇਰੀ ਲੜਾਈ ਹੋ ਗਈ ਸੀ ਨਾ ਗੱਲ ਕਰਦੇ ਹਾਂ ਕਿਸੇ ਦੇ ਥਰੂ ਗੱਲ ਕਰਦੇ ਹਾਂ ਅਸੀਂ ਵਿੱਚ ਥਰਡ
ਪਰ ਗੱਲ ਫਿਰ ਵੀ ਕਰਦੇ ਹੋ
ਮਤ ਏਦਾਂ ਹੁੰਦਾ ਕਿ ਹਾਂ ਉਹਨੂੰ ਵੀ ਏਦਾਂ ਹੁੰਦਾ ਕਿ ਹਾਂ ਮੈਂ ਵੀ ਉਹਦਾ ਹਾਲ ਚ ਪੁੱਜ ਤੇ ਮੈਨੂੰ ਹਾਂ ਉਹਦਾ ਹ ਉਹੀ ਗੱਲ ਹੈ ਜਿਹਦੇ ਨਾਲ ਨਾ ਆਪਣਾ ਦਿਲ ਤੋਂ ਆਪਾਂ ਅਟੈਚ ਹੋ ਜਾਂਦੇ ਹ ਨਾ ਉਹਦੇ ਨਾਲ ਐਵੇਂ ਹੁੰਦਾ ਵੀ ਹਾਂ ਯਾਰ ਆਪ ਨੂੰ ਕਿਉਂ ਬੁਲਾਣਾ ਛੱਡ ਗਿਆ ਕੀ ਰੀਜਨ ਸੀ ਉਹਦਾ ਬੰਦੇ ਨੂੰ ਇਹ ਚੀਜ਼ ਨਾ ਬਹੁਤ ਖੜਕਦੀ ਹੈ ਬੇ ਬੇਸ਼ੱਕ ਘਰਦੇ ਤਾਂ ਕਹਿ ਦਿੰਦੇ ਨੇ ਕਿ ਹਾਂ ਕੀ ਹੈ ਕੁੜੀਆਂ ਪਿੱਛੇ ਪਾਗਲ ਦੋਸਤ ਪਿੱਛੇ ਪਰ ਉਹੀ ਗੱਲ ਹੈ ਕਿ ਇੱਕ ਨਾ ਦੋਸਤੀ ਇਹੋ ਜਿਹਾ ਰਿਸ਼ਤਾ ਸਭ ਤੋਂ ਪਿਓਰ ਸਭ ਤੋਂ ਵਧੀਆ ਰਿਸ਼ਤਾ ਦੋਸਤੀ
ਸਹੀ ਗੱਲੈ ਨਾਲੇ ਉਹੀ ਐ ਕਿ ਥੋੜ੍ਹਾ ਹਰਟ ਵੀ ਹੁੰਦਾ ਹੈ ਫਿਰ ਸਾਨੂੰ ਅਗਰ ਅਗਰ ਐਹ ਵੀ ਪਤਾ ਚੱਲਦਾ ਕਿ ਅਸੀਂ ਕਿਸੇ ਨੂੰ ਆਪਣੀ ਪ੍ਰਾਇਓਰਿਟੀ ਬਣਾਇਆ ਹੋਇਆ ਹੈ ਪਰ ਉਹਦੇ ਵਾਸਤੇ ਅਸੀਂ ਇੰਨੇ ਜ਼ਰੂਰੀ ਨਹੀਂ ਹਾਂ ਤਾਂ ਵੀ ਥੋੜ੍ਹਾ ਜਿਹਾ ਬੁਰਾ ਲੱਗਦਾ ਹੈ ਮਲਬ ਦੋਸਤੀ ਵਿੱਚ ਵੀ ਅਸੀਂ ਬੜੇ ਪੋਸੈਸਿਵ ਹੋ ਜਾਨੇ ਆਂ
ਹਾਂਜੀ ਤੇ ਨਾ ਮਤਲਬ ਮੈਨੇ ਨਾ ਮੈਨੂੰ ਬਹੁਤ ਜ ਨਾ ਕਿਸੇ ਟਰੱਸਟ ਨਹੀਂ ਹੁੰਦਾ ਚਾਹੇ ਮੇਰੇ ਸਾਹਮਣੇ ਨਾ ਕਿਡੇ ਮਰਜੀ ਸੱਚਾ ਬੰਦਾ ਆ ਜੇ ਮੈਨੂੰ ਨਾ ਬਹੁਤ ਜਲਦੀ ਟੱਚ ਨ ਹੁੰਦਾ ਪਰ ਜਦੋਂ ਹੌਲੀ ਹੌਲੀ ਆਪਾਂ ਨੂੰ ਆਉਂਦਾ ਟਾਈਮ ਆਉਂਦਾ ਨਾ ਫਿਰ ਹੁੰਦਾ ਹਾਂ ਯਾਰ ਉਹ ਬੰਦਾ ਆਪਣੇ ਵਾਸਤੇ ਰਾਈਟ ਹੈ। ਜਾਂ ਮਤਲਬ ਆਪਣੇ ਵਾਸਤੇ ਸਹੀ ਹੈ, ਹਨਾ ਤੇ ਨਾ ਬੰਦੇ ਨਾਲ ਨਾ ਇਹੀ ਜਿਹੇ ਅਟੈਚਮੈਂਟ ਹੋ ਜਾਂਦੇ ਫਿਰ ਨਾ ਅਗਰ ਆਪਣੇ ਤੋਂ ਦੋ ਮਿੰਟ ਵੀ ਉਹ ਰੁੱਸਿਆ ਫਿਰ ਹੁੰਦਾ ਯਾਰ ਨਾ ਕਿਉ ਰੁੱਸ ਗਿਆ ਕੀ ਰੀਜ਼ਨ ਸੀ ਆਪ ਆਪਣੀ ਗਲਤੀ ਸੀ ਜਾਂ ਉਹਦੀ ਗ਼ਲਤੀ ਸੀ। ਹਨਾ ਇਹ ਚੀਜ਼ ਪਰ ਇਹ ਗੱਲ ਹੈ ਕਿ ਹਾਂ ਬੇਸ਼ੱਕ ਕੋਈ ਕਹਿ ਦੇ ਕਿ ਹਾਂ ਇਹ ਤਾਂ ਪਾਗਲ ਪੰਨਾ ਜਾਂ ਕੁਛ ਵੀ ਪਰ ਉਹ ਚੀਜ਼ ਨਹੀਂ ਹੁੰਦੀ ਪਰ ਹੈ ਤਾਂ ਉਹ ਵੀ ਰਿਸ਼ਤਾ ਹੀ ਹਨਾ ਆਪਾਂ ਆਪਣੇ ਹੱਥ ਤੇ ਕ੍ਰੀਏਟ ਕਰਦੇ ਹਾਂ ਉਹ, ਹਨਾ ਬਸ ਉਹੀ ਗੱਲ ਹੈ ਕਿ ਬਸ ਲੋਕ ਨਾ ਹਮੇਸ਼ਾ ਬਸ ਲੋਕਾਂ ਦੇ ਮਾਇੰਡ ਚ ਜੋ ਗੰਦਗੀ ਭਰੀ ਹੋਈ ਜਾਂ ਉਹਨੂੰ ਆਪਾਂ ਠੀਕ ਨਹੀਂ ਕਰ ਸਕਦੇ ਹੈਗੇ ਪਰ ਆਪਾਂ ਆਪਣੇ ਨਜ਼ਰੀਏ ਨੂੰ ਠੀਕ ਕਰ ਸਕਦੇ ਹਾਂ ਕਿਸੇ ਦੇ ਪ੍ਰਤੀ,
ਸਹੀ ਗੱਲ ਹੈ ਅਸੀਂ ਆਪਣਾ ਬਸ ਸੋਚ ਸਹੀ ਰੱਖੀਏ ਬਾਕੀ ਦੂਜਾ ਕੀ ਸੋਚ ਰਿਹਾ ਕੀ ਨਹੀਂ ਸੋਚ ਰਿਹਾ ਉਹ ਤਾਂ ਫੇਰ ਉਹੀ ਹੈ ਕਿ ਚਾਰ ਲੋਕ ਤਾਂ ਤਾਂ ਵੀ ਕੁੱਝ ਕਹਿਣਗੇ ਜੇ ਤੁਸੀਂ ਕੁੱਝ ਵੀ ਨਹੀਂ ਕਰਦੇ ਚਾਰ ਲੋਕ ਤਾਂ ਤਾਂ ਵੀ ਕੁਛ ਕਣਗੇ ਜਾਂ ਤੁਸੀਂ ਕੁੱਛ ਕਰੋਗੇ। ਇਸ ਤੋਂ ਹੋਦੀ ਹੈ ਕਿ ਤੁਸੀਂ ਜੋ ਤੁਹਾਡਾ ਮਨ ਕਰੇ ਤੁਸੀਂ ਆਪਣੇ ਸ਼ੌਕ ਨਾ ਮਾਰੋ ਪਰ ਤੁਸੀਂ ਕਿਸੇ ਗਲਤ ਡਰਾ ਵੀ ਨਾ ਜਾਓ।
ਉਹ ਦੇਖਿਓ ਉਹ ਗੱਲ ਲੈਣ ਸਹੀ ਨੇ ਇਹ ਲੈਣ ਨੀ ਕਹਿੰਦੇ ਹੈਗੇ ਚਾਰ ਲੋਕ ਚਾਰ ਸੌ ਗੱਲਾਂ ਚਾਰ ਹਜ਼ਾਰ ਮਤਲਬ ਉਹ ਕਹਿ ਕਰਦੇ ਨੇ ਜੱਜ ਕਰਦੇ ਨੇ ਕਿ ਹਾਂ ਇਹ ਕਿੱਦਾਂ ਦਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਨੀ ਗੱਲ ਚ ਠੀਕ ਕਰੋ ਆਪਾਂ ਨੂੰ ਕਿਸੇ ਦਾ ਕੋਈ ਲੈਣਾ ਦੇਣਾ ਨ ਕਿਉਂਕਿ ਲੋਕਾਂ ਦੇ ਦਿਮਾਗ ਨਾ ਜੋ ਚੀਜ਼ ਇੱਕ ਵਾਰ ਬੈਠੀ ਆ ਉਹ ਆਪਾਂ ਸਾਫ਼ ਹੀ ਨਹੀਂ ਕਰ ਸਕ
ਹਾਂਜੀ।
ਹਾਂਜੀ ਮਤਲਬ ਉਹੀ ਚੀਜ਼ ਹੈ ਕਿ ਜਦੋਂ ਤੱਕ ਨਾ ਆਪਾਂ ਉਹ ਨੀ ਕਰਦੇ ਹੈਗੇ ਆਪਾਂ ਇੱਕ ਖੁਦ ਨੀ ਆਪਾਂ ਇੱਕ ਟਰਸਟ ਕਰਦੇ ਹੈਗੇ ਕਿਸੇ ਅਗਲੇ ਫਰੈਂਡ ਤੇ। ਉਦੋਂ ਤੱਕ ਉਹ ਰਿਸ਼ਤਾ ਨਹੀਂ ਹੁੰਦਾ ਤੇ ਇਹਦਾ ਮਤਲਬ ਇਹ ਨੀ ਆਇਆ ਕਿ ਹਾਂ ਆਪਾਂ ਕੋਈ ਵੀ ਸ਼ੇਅਰ ਕਰਾਂਗੇ ਗੱਲ ਕਿਸ ਨਾਲ ਜਿਹੜਾ ਹਰੇ ਹਮੇਸ਼ਾ ਆਪਾਂ ਜਣੇ ਖਣੇ ਨੂੰ ਆਪਣੀ ਸ਼ੇਅਰਿੰਗ ਨੀ ਕਰਦੇ ਫਿਰਾਂਗੇ ਹਮੇਸ਼ਾ ਆਪਾਂ ਇੱਕ ਵੀ ਬੰਦੇ ਨਾਲ ਸ਼ੇਅਰ ਕਰਾਂਗੇ ਸਭ ਕੁਛ, ਹਨਾ। ਹੁ ਜਿੱਦਾਂ ਮਤਲਬ ਹੁਣ ਕੋਲਜ ਚ ਮੈਂ ਕੋਈ ਫਰੈਂਡ ਨੀ ਬਣਾਇਆ ਹੈਗਾ ਆਪਣਾ। ਤੇ ਮੈਨੂੰ ਪਸੰਦ ਨੀ ਹੈਗਾ ਮੈਂ ਏਦਾਂ ਜੁਣੇ ਖੁਣੇ ਨੂੰ ਆਪਣਾ ਫਰੈਂਡ ਬਣਾਉਣਾ ਉੰਝ ਬੁਲਾ ਦਿੰਦੀ ਹ ਹਾਂ ਨਾ ਬਸ ਏਦਾਂ ਪਰ ਮੈਂ ਬੁਲਾਉਂਦੀ ਨੀ ਕਿਸੇ ਨੂੰ ਇਨਾ ਤੇ ਜਿਹੜੀ ਮੇਰੇ ਹੋਸਟਲ ਫਰੈਂਡ ਆ ਨਾ ਉਹ ਸਾਰ ਇਨੀ ਦੂਰ ਦੂਰੋਂ ਪਠਾਨਕੋਟ ਕਸ਼ਮੀਰ ਜਲੰਧਰ ਲੁਧਿਆਣਾ ਇਹ ਸਾਈਡ ਹੋਣੇ ਉਹ ਸਾਰੇ ਤੇ ਮੈਂ ਉਹਨਾਂ ਨੂੰ ਮਿਲ ਨੀ ਸਕਦੀ ਹੈਗੀ ਮੈਂ ਬੈਠੀ ਹਾਂ ਪਟਿਆਲੇ ਮੈਂ ਕਿੱਥੇ ਮਿਲੂੰਗੀ ਉਹਨਾਂ ਨੂੰ, ਤੇ ਉਹ ਮੈਨੂੰ ਕਹਿੰਦੇ ਕਹਿੰਦੇ ਤੂੰ ਆ ਜਾ ਮਿਲਣ ਅਗਰ ਤੇਰਾ ਦਿਲ ਕਰਦਾ ਦਿਲ ਤਾਂ ਉਹਨਾਂ ਦਾ ਵੀ ਕਰਦਾ, ਪਰ ਉਹੀ ਗੱਲ ਆ ਨਾ ਘਰਦੇ ਕਹਿੰਦੇ ਵੀ ਤੂੰ ਕੁੜੀ ਆਏ ਤੂੰ ਕੱਲੀ ਜਾਏਗੀ ਬੱਸ ਚ ਬੱਸ ਚ ਬੰਦੇ ਕਿਹੋ ਜਿਹੇ ਹੋਣੇ ਇਹ ਚੀਜ਼ ਹੁੰਦੀ ਹੈ।
ਬਸ ਹਾਂ ਸਾਰੇ ਮਾਂ ਪਿਓ ਆਪਣੀ ਬੱਚੀਆਂ ਨੂੰ ਲੈ ਕੇ ਬੜਾ ਹੀ ਟੈਨਸ਼ਨ ਵਿਚ ਰਹਿੰਦੇ ਨੇ ਮੈਨੂੰ ਵੀ ਕਿਧਰੇ ਬਾਹਰ ਨੀ ਜਾਣ ਦਿੰਦੇ ਨੇ ਬੱਚੇ
ਸਹੀ ਗੱਲ ਹੈ।
ਹਾਂਜੀ। ਮੈਨੂੰ ਤਾਂ ਹੀ ਕਰਕੇ ਪਤਾ, ਥੋੜ੍ਹਾ ਜਿਹਾ ਬੁਰਾ ਵੀ ਲੱਗਦਾ ਹੈ ਕਿ ਮੁੰਡਿਆਂ ਨਾਲ ਤਾਂ ਐਸਾ ਕੁਛ ਨਹੀਂ ਹੁੰਦਾ ਉਹ ਲੋਕ ਜਦ ਦਾ ਜਾਣ ਨਾ ਚਾਹਣ ਤਦ ਜਾਣ ਜਾਂ ਦਾਨਨਾ ਚਾਹਣ ਤਦ ਦਾਨ ਆਪਣੇ ਮਰਜ਼ੀ ਦੇ ਮਾਲਿਕ ਨੇ ਪਰ ਸਾਰੀ ਰੋਕ ਟੋਕ ਕੁੜੀਆਂ ਦੇ ਉੱਤੇ
ਸਹੀ ਗੱਲ ਹੈ, ਮਤਲਬ ਕੁੜੀਆਂ ਨੂੰ ਵੀ ਯਾਰ ਫਰੀਡਮ ਮਿਲ ਜਾਂਦਾ ਹਾਂ ਮੰਨੇ ਆ ਕਿ ਅੱਜ ਕੱਲ੍ਹ ਮਾਹੌਲ ਸਹੀ ਨਹੀਂ ਹੈ ਪਰ ਕੁੜੀਆਂ ਹੁਣ ਮੁੰਡਿਆਂ ਦੇ ਬਰਾਬਰ ਹੋ ਚੁੱਕੀਆਂ ਅਗਰ ਉਹ ਹੁਣ ਨੀ ਲੜਨਾ ਸਿੱਖੇਗੀਆਂ ਫਿਰ ਕਦੋਂ ਸਿੱਖੇਗੀਆਂ। ਕਮ ਸੇ ਕਮ ਬੰਦਾ ਆਪਣਾ ਸਟੈਂਡ ਹੁਣ ਲੈ ਲਏ ਸਟੈਂਡ ਚਾਹੇ ਬਾਅਦ ਚ ਜਿਵੇਂ ਮਰਜ਼ੀ ਚੱਲੇ ਲਾਈਫ ਬਸ ਮਤਲਬ ਇੱਕ ਟਾਈਮ ਨਾ ਆਪਣਾ ਸਟੈਂਡ ਲੈਣਾ ਸਿੱਖ ਜੇ ਕਿ ਹਾਂ ਮੈਂ ਕਿੱਦਾਂ ਰਹਿਣਾ ਕਿੱਦਾਂ ਨਹੀਂ ਰਹਿਣਾ
ਹਾਂਜੀ ਵਿੱਚ ਪਤਾ ਮੈਨੂੰ ਬੜਾ ਮਨ ਕਰ ਰਿਹਾ ਸੀ ਕਿ ਮੈਂ ਇਕੱਲੇ ਅੰਮ੍ਰਿਤਸਰ ਦਰਸ਼ਨ ਕਰਕੇ ਕੇ ਆਵਾਂ ਪਰ ਫਿਰ ਜਦ ਮੈਂ ਮੰਮੀ ਪਾਪਾ ਨੂੰ ਆਖਿਆ ਕਿ ਮੰਮੀ ਮੈਨੂੰ ਜਾਣ ਦੋ ਤੇ ਉਹਨਾਂ ਨੇ ਸਾਫ਼ ਸਾਫ਼ ਮੈਨੂੰ ਮਨਾ ਕਰਤਾ ਕਿ ਨਹੀਂ ਬੇਟਾ ਇਕੱਲੇ ਨਹੀਂ ਜਾ ਸਕਦੇ ਹੋ ਤੁਸੀਂ ਕਿਉਂਕਿ ਤੁਸੀਂ ਕੁੜੀ ਓ
ਉਹੀ ਤਾਂ ਗੱਲ ਫੇਰ ਨਾ ਇਹ ਚੀਜ਼ ਨੂੰ ਸੋਚ ਹੁੰਦਾ ਯਾਰ ਰੱਬ ਨੇ ਕੁੜੀ ਕਿਉਂ ਬਣਾ ਤਾ ਤੇ ਚੰਗਾ ਤਾਂ ਮੁੰਡਾ ਹੀ ਬਣ ਜਾਂਦੇ ਕਿਉਂ ਰੱਬ ਨੇ ਕੁੜੀ ਬਣਾਇਆ ਹਨਾ, ਪਰ ਪਤਾ ਨੀ ਰੱਬ ਨੇ ਕੀ ਸੋਚ ਕੇ, ਆਪਣੀ ਚੀਜ਼ ਸੋ ਕਰਿਆ ਹੁਣ ਆਪਾਂ ਕਿਸਮਤ ਨੂੰ ਕਹਿ ਦਿੰਨੇ, ਹਾਂ ਕਿਸਮਤ ਨੇ ਸਾਡੇ ਜੀਵਨ ਚ ਕੁਛ ਨਹੀਂ ਲਿਖ ਲਿਖਿਆ ਹੈਗਾ, ਹੁਣ ਆਪਾਂ ਕਿਸਮਤ ਨੂੰ ਦੋਸ਼ ਦੇ ਜਾਵਾਂਗੇ ਵੀ ਹਾਂ ਕਿਸਮਤ ਨੇ ਇਹ ਚੀਜ਼ ਲਿਖਿਆ ਉਹ ਤਾਂ ਜੋ ਇੱਕ ਵਾਰ ਲਿਖਿਆ ਗਿਆ ਲਿਖਿਆ ਗਿਆ, ਉਹਨੂੰ ਨਾ ਆਪਾ ਹਟਾ ਸਕਦੇ ਨਾ ਰੱਬ ਹਟਾ ਸਕਦਾ, ਤਾਂ ਉਹਨੂੰ ਲਿਖਤ ਇੱਕ ਵਾਰ ਕਹਿੰਦੇ ਨਾ ਦੁਨੀਆਂ ਦੇ ਵਿੱਚ ਆਹ ਹੋਣਾ
ਹੂੰ, ਹਾਂਜੀ।
ਤੇ ਉਹਨੂੰ ਕੋਈ ਨੀ ਹਟਾ ਸਕਦਾ, ਹੁਣ ਲੋਕ ਕਹਿ ਦਿੰਦੇ ਆ ਯਾਰ ਦੇਖੀ ਮੈਨੂੰ ਤਾਂ ਐਡੀ ਛੋਟੀ ਨੌਕਰੀ ਮਿਲ ਗਈ ਇੰਨੇ ਕੁ ਪੈਸਾ ਤੂੰ ਐਡੀ ਵੱਡੀ ਨੌਕਰੀ ਉਹੀ ਗੱਲ ਆ ਨਾ ਜੇ ਕਿਸਮਤ ਨੇ ਛੋਟੀ ਨੌਕਰੀ ਦੀ ਹੈ, ਕੀ ਪਤਾ ਸਾਲ ਦੋ ਸਾਲ ਤੱਕ ਵੱਡੀ ਮਿਲ ਜੇ।
ਹਾਂਜੀ ਸਹੀ ਗੱਲ ਹੈ।
ਦਾ ਹੌਸਲਾ ਜਾਂ ਹਾਰ ਕਰਨਾ ਚਾਹੀਦਾ ਹੈਗਾ, ਆਪਾਂ ਨੂੰ ਆਪਾਂ ਨੂੰ ਲੜਨਾ ਚਾਹੀਦਾ, ਕਿ ਹਾਂ ਆਪਾਂ ਕਰ ਸਕਦੇ ਹਾਂ ਜੋ ਹੈ ਆਪਾਂ ਕਰਾਂਗੇ।
ਹਾਂਜੀ ਹਾਂਜੀ, ਮੈਨੂੰ ਤੁਹਾਡੇ, ਤੁਹਾਡੇ ਨਾਲ ਗੱਲ ਕਰਕੇ ਬਹੁਤ ਅੱਛਾ ਲੱਗਿਆ, ਪਤਾ ਹੈ ਕੁਛ ਇਹੋ ਜਿਹੇ ਮੇਰੇ ਅ ਜ਼ਿੰਦਗੀ ਵਿੱਚ ਹਾਦਸੇ ਟਾਈਪ ਦੇ ਹੋ ਰਹੇ ਸੀ। ਜਿਹਦੇ ਵਿੱਚ ਮੈਨੂੰ ਬੜਾ ਲੋ ਫੀਲ ਹੋ ਰਿ ਰਿਹਾ ਸੀ। ਤੇ ਤੁਹਾਡੀਆਂ ਗੱਲਾਂ ਨੇ ਮੈਨੂੰ ਇੱਕ ਐਵੇ ਦਿੱ ਤਾਂ ਜਿਵੇਂ ਗੁਰੂ ਮਹਾਰਾਜ ਜਾ ਫਿਰ ਮੈਨੂੰ ਇਹ ਗੱਲ ਤੁਹਾਡੇ ਮੁੱਖੋਂ ਸੁਣਾ ਰਹੇ ਨੇ ਤੁਸੀਂ ਆਖਿਆ ਨਾ, ਜੋਬ ਦਾ, ਚਲੋ ਕੋਈ ਨਾ ਛੋਟੀ ਮਿਲ ਜਾਏਗੀ, ਕੁਛ ਟਾਈਮ ਬਾਅਦ ਵੱਡੇ ਗੱਡੀ ਮਿਲ ਜਾਏਗੀ। ਹਾਂਜੀ, ਤੇ ਮੈਨੂੰ ਬਹੁਤ ਅੱਛਾ ਲੱਗਿਆ।
ਉਹੀ ਤਾਂ ਗੱਲ ਹੈ ਹੁਣ ਦੇ ਖੋ ਜਿੱਦਾਂ ਹੁਣ ਆਪਾਂ ਸਟੂਡੈਂਟ ਆ ਠੀਕ ਹੈ, ਤੁਸੀਂ ਵੀ ਇੱਕ ਸਟੂਡੈਂਟ ਔ ਹੁਣ ਆਪਾਂ ਸਾਲ ਦੇ ਵਿੱਚੋਂ ਕੋਈ ਨਾ ਕੋਈ ਔਨਲਾਈਨ ਕੰਮ ਕਰਾਂਗੇ, ਕੁਛ ਕਰਾਂਗੇ ਜਿਆਦਾ ਨੀ ਆਪਾਂ ਹਜ਼ਾਰ ਦੋ ਹਜ਼ਾਰ ਵੀ ਕਮਾਵਾਂਗੇ, ਉਹ ਹਜ਼ਾਰ ਦੋ ਹਜ਼ਾਰ ਆਪਣਾ ਕਿਤੇ ਲੱ ਲੱਗੂਗਾ ਹੀ, ਅੱਜ ਆਪਾਂ ਦੋ ਕਮਾ ਰਿਆ ਕੱਲ ਨੂੰ ਚਾਰ ਵੀ ਹੋਊ ਅੱਠ ਵੀ ਇਹਦਾ ਨਾਲ ਕਿ ਹਾਰੋ ਨਾ ਕਦੇ ਵੀ ਲੜੋ ਜਿੰਨਾ ਲੜ ਸਕਦੇ, ਓਨਾ ਲੜੋ ਕਿਸਮਤ ਨਾਲ ਕਿਉਂਕਿ ਕਿਸਮਤ ਆਪਣੀ ਬਹੁਤ ਬਹੁਤ ਬੁਰੀ ਵੀ ਹੋ ਸਕਦੀ ਹੈ, ਬਹੁਤ ਚੰਗੀ ਵੀ ਹੋ ਸਕਦੀ ਹੈ, ਉਹ ਆਪਾਂ ਨੀ ਜਾਣਦੇ ਤਾਂ ਰੱਬ ਹੀ ਜਾਣਦੇ ਕਿ ਹਾਂ। ਕੀ ਹੈ ਸਾਡੀ ਕਿਸਮਤ ਚ,
ਹਾਂਜੀ।
ਕਈ ਬਹੁਤ ਵਧੀਆ,